ਹੈਲੋ, ਸਸ਼੍ਰੀ ਕਾਲ ਜੀ।
ਸਸ਼੍ਰੀ ਕਾਲ ਜੀ, ਹੋਰ ਠੀਕ ਓ?
ਵਦੀਆ ਜੀ, ਤੂਸੀ ਦੱਸੋ?
ਹਾਂਜੀ ਠੀਕ ਆਂ, ਕੀ ਕਾਰ ਰੇ ਸੀ?
ਬਾੱਸ ਸ਼ਾਮ ਦੀ ਰੋਟੀ ਪਾਨੀ ਦੀ ਤੇਆਰੀ।
ਅੱਛ, ਅੱਛਾ ਚਲੋ ਹੋਰ-ਹੋਰ ਦੱਸੋ?
ਕਿਆ ਹਾਂਜੀ-ਹਾਂਜੀ ਸ।
ਹੋਰ ਦੱਸੋ, ਤੂਸੀ ਦੱਸੋ ਮੈਨੂੰ ਕੀ ਫਾਸਟ ਫੂਡ ਬਾਰੇ ਤੂਸੀ ਕੀ ਕੈਨਾ ਚਾਂਦੇ ਓ, ਕਿ ਸਾਡੀ ਸੇਤ ਵਸ
ਨਾ, ਨਈ ਫਾਸਟ ਫੂਡ ਤਾਂ ਵੈਸੇ ਵੀ ਵਦੀਆ ਨੀ ਹੈਗੇ ਗੇ। ਕਿਉਂਕਿ ਤੂਆਨੂੰ ਪਤਾ, ਆੱਜ-ਕਾੱਲ ਹਨਾ ਬਾਰਲੀਆਂ ਚੀਜਾਂ ਵੈਸੇ ਕੁਝ ਕ ਠੀਕ ਵੀ ਹੁੰਦੇ ਐ ਚਲੋ, ਪਰ ਖਾਨੇ ਅਪਾਂ ਨੂੰ ਘੱਟੋ-ਘਾੱਟ ਚਾਈਦੇ ਆ। ਜਿਵੇਂ ਕਿ ਚਲੋ ਜੀ, ਹਾਂਜੀ, ਹਾਂ ਮਤਲਬ ਕਿ ਇੱਕ ਮ੍ਹੀਨੇ ਵਿੱਚ ਅਸੀ ਦੋ ਤਿੰਨ ਵਾਰ ਖਾ ਲੀਏ, ਸਾਨੂੰ ਕੋਈ ਨੁਕਸਾਨ ਨੀ ਹੁੰਦਾ, ਹਨਾ। ਪਰ ਜੇਕਰ ਦੇਖੋ ਅਸੀ ਹਰ ਰੋਜ ਰੋਜ, ਰੋਜ, ਰੋਜ ਓਹੀ ਚੀਜਾਂ ਖਾ ਰਏ ਆਂ। ਓਦੇ ਨਾ ਆਪਾਂ ਨੂੰ ਕਿੰਨਾ ਨੁਕਸਾਨ ਦਸ ਸਬ ਤੋਂ ਪ੍ਹੈਲਾਂ ਤਾਂ ਆਪਣਾ ਜੇੜਾ ਪਾਚਨ ਤਂਤਰ ਆ, ਹਣਾ, ਓ ਖ਼ਰਾਬ ਹੋਏਆ ਦਾ ਫੇਰ ਆਪਨੇ ਪੇਟ ਚ ਬਿਮਾਰੀਆਂ ਈ ਐਸੀਆਂ ਲੱਗ ਜਾਂਦੀਆਂ, ਕੀ ਜਿਦੇ ਬਾਰੇ ਸਾਨੂੰ ਖੁਦ ਨੂੰ ਪਤਾ ਨੀ ਚੱਲਦਾ, ਹਾਂਜੀ-ਹਾਂਜੀ।
ਦੇਖੋ ਉਨਾਂ ਨੇ ਕਿੰਨੇ-ਕਿੰਨੇ ਗੰਦੇ ਦੇ ਵਿੱਚ ਸਮਾਨ ਬਣਾਏ ਹੁੰਦੇ ਨੇ, ਮੈਦਾਂ ਦੇਖੇਆ ਪਰ ਉਨਾਂ ਦਾ। ਕੇਆ ਪਤਾਂ ਓ ਕਦੀ ਸਾਫ਼ ਵੀ ਕਰਦੇ ਨੇ ਕਿ ਨਈ, ਐਂਵੇ ਈ ਬਨਾ ਛਡਦੇ ਓਨੂੰ ਗੁੰਦ-ਗਾਂਦ ਕੇ।
ਜੀ ਹਾਂਜੀ, ਏ ਤਾ ਹੈ। ਬਾਕੀ ਤੂਸੀ ਦੇਖਦੇ ਓ, ਓਨਾ ਜਿਵੇਂ ਕਿ ਰੇੜੀਆਂ ਵਗੈਰਾ ਲੱਗੀਆਂ ਹੁੰਦੀਆਂ, ਸ਼ੜਕਾਂ ਤੇ, ਹਨਾ।
ਕਈਂ ਬੱਚੇ ਜੇੜੇ ਜਾਦਾ ਨਿਊਡਲਸ ਖਾਂਦੇ ਨੇ, ਤੇ ਓਨਾਂ ਦੇ ਅ ਕਿਸ ਤਰਾਂ ਉਨਾਂ ਦੇ ਪੇਟ ਏਚ ਈ ਕੈਂਦੇ ਨੇ ਵੀ ਓਪਰੇਸ਼ਨ ਵਗੈਰਾ ਉਨਾਂ ਨੇ ਨਿਕਲ ਕਰਵਾ ਕੇ, ਤੇ ਸਾਰੇ ਨਿਕਲਵਾਏ ਅੰਦਰ ਹਜਮ ਨੀ ਹੁੰਦੇ ਹੈਗੇ ਨੂਡਲਸ ਵਗੈਰਾ।
ਹਾਂਜੀ, ਕਿਉਂਕਿ ਦੇਖੋ ਮੈਦਾਂ ਤਾ ਆਪਾਂ ਨੂੰ ਬੋਤ ਘਾੱਟ ਖਾਨਾ ਚਾਈਦਾ, ਕਿਉਂਕਿ ਮੈਦਾਂ ਮਤਲਬ ਈ ਇੱਕ ਹਨ ਕਸਾਨ ਵੀ ਹੁੰਦੈ, ਤੇ ਇੱਕ ਓ ਭਾਰਾ ਹੁੰਦੈ, ਜਿਦੇ ਕਾਰਕੇ ਨਾ
ਹਾਂ।
ਪਚਨ ਵਿੱਚ ਟਾਈਮ ਜਾਦਾ ਲੈਂਦਾ ਹੈਗਾ ਹੁਣ
ਕਿਉਂਕਿ ਓਦੇ ਚ ਫਾਈਬਰ ਬਿਲਕੁਲ ਨੀ ਹੈ ਨਾ, ਓਦੇ ਚ ਬਿਲਕੁਲ ਫਾਈਬਰ ਓਨਾਂ ਨੇ ਨਿਕਾਲ, ਛਾੱਨ ਦੇਨਾ ਹੈਗਾ ਸਾਰਾ। ਜੋ ਓਦੇ ਚ ਹਾਂਜੀ, ਉਦੇ ਚ ਔਰ ਗੂਲੂਟੇਨ ਈ ਹੈਗਾ ਸਿਰਫ, ਹੋਰ ਫੈਟ ਨੀਰਾ।
ਹਾਂਜੀ ਫੇਰ ਉਹਦੇ ਵਿੱਚ ਦੇਖੋ ਆਪਾਂ ਖਾ ਤਾਂ ਲੈਂਦੇ ਹਾਂ ਅੱਜ ਕੱਲ ਦੇ ਬੱਚੇ ਤੁਹਾਨੂੰ ਪਤਾ ਹਨਾ ਮੋਮਸ ਜ਼ਿਆਦਾ ਖਾਂਦੇ ਆ ਨਿੂਡਲ ਖਾਂਦੇ ਨੇ। ਪੀਜ਼ਾ ਖਾਂਦੇ ਨੇ ਪਰ ਦੇਖੋ ਖਾ ਤਾਂ ਲੈਂਦੇ ਆ ਬਾਅਦ ਵਿੱਚ ਉਹਨਾਂ ਦੇ ਪੇਟ ਵਿੱਚ ਉਹ ਜਾ ਕੇ
ਦਰਦ
ਲੱਗਦਾ ਪਚਣ ਨਾਲ ਫੇਰ ਜਿਹਦੇ ਕਰਕੇ ਬਿਮਾਰੀਆਂ ਹੋ ਜਾਂਦੀਆਂ ਬਾਅਦ ਚ ਕੁਸ਼ ਤਾਂ ਹੁੰਦਾ ਦੇਖੋ।
ਹਾਂਜੀ ਹਾਂਜੀ ਔਰ ਔਰ ਸਰੀਰ ਵੀ ਪਤਾ ਬੜਾ ਫੁੱਲਦਾ ਉਹਦੇ ਨਾਲ। ਜੋ ਨੋਨ ਵੈਜ ਜਾ ਇਹ ਜਿਹੜਾ ਜ਼ਿਆਦਾ ਖਾਂਦੇ ਨੇ ਫਾਸਟ ਫੂਡ ਹਮੇਸ਼ਾ ਫੈਟੀ ਹੋਣਗੇ ਉਹ ਮਤਲਬ ਕਾਫੀ ਮੋਟੇ ਮੋਟੇ ਜੇ ਪਹਿਲੇ ਤੇ ਉਹ ਬਿਲਕੁਲ ਪਤਲੇ ਜਿਹੇ ਹੁੰਦੇ ਸੀ ਸਾਰੇ ਔਰ ਅੱਜ ਫਾਸਟ ਫੂਡ ਖਾ ਕੇ ਏਡੇ ਏਡੇ ਮੋਟੇ ਹੋ ਜਾਂਦੇ ਨੇ ਬੱਚੇ ਹੀ ਬੱਚੇ ਇਹਨਾਂ ਦਾ ਇੰਨਾ ਨੂੰ ਹੋ ਜਾਂਦਾ ਤੇ ਘੱਟ ਵੀ ਕਰਉਣ ਵਾਸਤੇ ਉਹਨਾਂ ਨੂੰ ਜਿੰਮ ਵੀ ਜੁਆਇਨ ਕਰਨ ਚਾਹੇ ਜੋ ਮਰਜ਼ੀ ਜ ਜਦੋਂ ਤੱਕ ਉਹ ਆਪਣੇ ਖਾਣੇ ਤੇ ਨੀ ਕੰਟਰੋਲ ਕਰਨਗੇ ਤੇ ਉਹ ਫੇਰ ਕੈਵੇਂ ਆਪਣਾ ਵੇਟ ਘਟਾ ਸਕਦੇ ਨੇ ਬਤਾਓ।
ਫੇਰ ਓੁਹ ਤਾਂ ਹੈ।
ਹਾਂ। ਸਾਡੇ ਘਰ ਵੀ ਅਸੀਂ ਫਾਸਟ ਫੂਡ ਨਹੀਂ ਜ਼ਿਆਦਾ ਯੂਜ ਕਰਦੇ।
ਸਾਡੇ ਮਤਲਬ ਕਿ ਜਿਆਦਾ ਦੇਖੋ ਵੈਸੇ ਤਾਂ ਅੱਜ ਕੱਲ੍ਹ ਦੇ ਬੱਚੇ ਜ਼ਿਆਦਾ ਫਾਸਟਫੂਡ ਖਾਂਦੇ ਆ ਨਾ ਫੇਰ ਓੁਦੋਂ ਸਾਨੂੰ ਅਸੀਂ ਬਹੁਤ ਘੱਟ ਖਾਂਦੇ ਕਿਉਂਕਿ ਮੈਨੂੰ ਤਾਂ ਘਰ ਦੀਆਂ ਬਣੀਆਂ ਚੀਜ਼ਾਂ ਹੀ ਵਧੀਆ ਲੱਗਦੀਆਂ ਹੈਗੀਆਂ।
ਹਾਂ ਅਸੀਂ ਵੀ ਕਰਦੇ ਹੀ ਘਰੇ ਹੀ ਬਣਾ ਲੈਂਦੇ ਹਾਂ ਜੋ ਵੀ ਖਾਣਾ ਜੋ ਵੀ ਬਣਾਉਣਾ ਹੋਏ ਜਿਵੇਂ ਨੂਡਲਸ ਵਗੈਰਾ ਹੈ ਅਸੀਂ ਸੂਜੀ ਵਾਲੇ ਲੈ ਲੈਣੇ ਹਾਂ ਨੂਡਲਸ ਔਰ ਉਹ ਆਪਣਾ ਬਣਾ ਲੋ ਆਰਾਮ ਨਾਲ। ਅੱਛੇ ਬਣਦੇ ਨੇ ਵਾਹ
ਇਹ ਤਾਂ ਹੈ ਬਾਕੀ ਦੇਖੋ ਆਪਾਂ ਬਾਹਰੋ ਚੀਜ਼ਾਂ ਖਾ ਤਾਂ ਲੈਂਦੇ ਹਾਂ ਹਨਾ ਬਾਅਦ ਚ ਆਪਾਂ ਨੂੰ ਪਤਾ ਵੀ ਉਹ ਕਿੰਨੇ ਕੁ ਟਾਈਮ ਤੋਂ ਬਣਾ ਕੇ ਰੱਖੀ ਆ ਚੀਜ਼ ਤੇ ਸਾਨੂੰ ਜਿਹੜੇ ਤੇਲ ਵਿੱਚ ਤਲ ਕੇ ਦਿੱਤੀਆਂ ਹੈਨਾ ਵੀ ਉਹ ਸਾਫ਼ ਵੀ ਸੀਗਾ ਕਿ ਨਹੀਂ ਪਹਿਲੀ ਗੱਲ ਮੱਖੀਆਂ ਮੱਛਰ ਦੇਖੋ
ਹਾਂ ਉਹ ਉਹ ਇਹਨਾਂ ਨੇ ਬਿਲਕੁਲ ਐਵੇਂ ਓਪਨ ਨਹੀਂ ਰੱਖਿਆ ਹੁੰਦਾ ਸਾਰਾ ਸਮਾਨ ਨਾ ਕੋਈ ਉੱਪਰ ਉਹਨਾਂ ਨੇ ਢੱਕਿਆ ਹੋਏਗਾ ਨਾ ਕੁਛ। ਅਸੀਂ ਕੱਲ ਵੀ ਕਿੱਥੇ ਬਾਜ਼ਾਰ ਦੇਖਰੇ ਸੀ ਜੀ ਉਹ ਉਹ ਲਗਾਏ ਦੇ ਸੀ ਬੜੇ ਜੇ ਬੜੇ ਨੀ ਪਾਕੇ ਦਿੰਦੇ ਚ ਚਟਨੀ ਬੜੇ ਵਾਲੇ ਉਹ ਪਤਾ ਨੀ ਕੀ ਓੁਹਦਾ ਨਾਮ ਕੱਟੇ ਬੜੇ ਪਤਾ ਨੀ ਕੀ ਉਹ ਵੀ ਉਹਨੇ ਐਵੇਂ ਬਸ ਐਵੇਂ ਲਗਾਏ ਦੇ ਨੇ ਆਪਣੀ ਓੁਹ ਰੇਹੜੀ ਦੇ ਉੱਪਰ। ਨਾ ਉਹਦੇ ਉੱਪਰ ਕੋਈ ਜਾਲੀ ਨਾ ਉਹਦੇ ਉੱਪਰ ਕੋਈ ਕੱਪੜਾ ਔਰ ਉਹਦੇ ਕੋਲ ਕੋਈ ਵੀ ਕਸਟਮਰ ਨਹੀਂ ਖੜਾ ਹੈਗਾ।
ਹਾਂਜੀ ਬਸ ਉਹਦੇ ਕਰਕੇ ਆ ਨਾ ਦੇਖੋ।
ਹਾਂ ਆਪਣੇ ਸਰੀਰ ਦੀ ਤੇ ਦੇਖੋ ਸਭ ਨੂੰ ਫਿਕਰ ਹੈਗੀ ਹੈ ਨਾ ਵੀ ਅਗਰ ਅਸੀਂ ਅਸੀਂ ਉਹਨਾਂ ਕੋਲ ਗੰਦਾ ਖਾਵਾਂਗੇ ਤੇ ਸਾਡਾ ਨੁਕਸਾਨ ਹੀ ਹੋਏਗਾ। ਇਸ ਨਾਲ ਅੱਛਾ ਹੈ ਕਿ ਉਹਨਾਂ ਨੂੰ ਵੀ ਚਾਹੀਦਾ ਨਾ ਕਿ ਥੋੜ੍ਹਾ ਜਿਹਾ ਅਹ ਧਿਆਨ ਰੱਖੋ ਸਫ਼ਾਈ ਦਾ। ਇੱਕ ਜਾਲੀ ਵਾਲਾ ਕੱਪੜਾ ਲੈ ਕੇ ਲਗਾ ਦੋ ਉੱਪਰ। ਉਹ ਜਿਹੜੀ ਮਲਮਲ ਦਾ ਮਿਲ ਜਾਂਦਾ ਹੈ ਕੱਪੜਾ ਉਹਨਾਂ ਨੂੰ ਉਹ ਲਗਾ ਦੇਣਾ ਚਾਹੀਦਾ ਹੈ ਉਹਦੇ ਨਾਲ ਚਲੋ ਥੋੜਾ ਜਿਹਾ ਉਹਨਾਂ ਦਾ ਹਾਈਜੀਨਿਕ ਲੱਗੇਗਾ ਫੂਡ ਤੇ ਉਦੋਂ ਵੀ ਸੇਲ ਹੋਏਗੀ।
ਹਾਂਜੀ। ਦੇਖੋ ਵੈਸੇ ਵੀ ਸੜਕਾਂ ਤੇ ਲੋਕ ਰੇਹੜੀਆਂ ਲਗਾ ਤਾਂ ਲੈਂਦੇ ਆ ਹਨਾ ਓ ਉੱਡ- ਉੱਡ ਕੇ ਓਦੇ ਉੱਪਰ ਈ ਪਈ ਜਾਂਦਾ ਰੇਂਦਾ ਧੂੜ ਮਿੱਟੀ। ਜੋ ਹੁੰਦਾ ਸਭ ਉੱਡ -ਉੱਡ ਕੇ ਓਦੇ ਉੱਪਰ ਚਲਾ ਜਾਂਦਾ। ਓਦੇ ਕਰਕੇ ਦੇਖੋ ਫੇਰ ਵੀ ਹਨਾ ਕਿੰਨਾ
ਹਾਂ, ਐਵੇਂ ਐਵੇਂ ਦੇਖੋ ਅੱਜ- ਕੱਲ੍ਹ ਤਾਂ ਸਾਰੇ ਜਾਗਰੂਕ ਹੈਗੇ ਨੇ, ਹੁਣ ਤੋਂ ਹਰ ਕੋਈ ਆਪਣੀ ਸਿਹਤ ਦਾ ਥੋੜ੍ਹਾ ਬੋਤਾ ਤਾ ਧਿਆਨ ਰੱਖੇ। ਸਹੀ ਨਾ ਜ਼ਿਆਦਾ ਨੀ ਤੇ, ਏਨਾਂ ਤੇ ਸਭ ਨੂੰ ਪਤਾ ਚੱਲਦਾ ਈ ਪਿਆ ਨਾ ਕੀ ਏਦੇ ਕੋਲ ਗੰਦਾ ਹੈਗਾ ਖਾਣਾ। ਐਂ ਢੱਕਿਆ ਨੀ ਹੋਇਆ ਤੇ ਅਸੀਂ ਏਨੂੰ ਨਈ ਖਾਣਾ।
ਹਾਂਜੀ, ਏ ਤਾਂ ਹੈ।
ਹਾਂ, ਹਾਂ।
ਪਰ ਦੇਖੋ ਅੱਜ-ਕੱਲ ਦੇ ਜੇੜੇ ਬੱਚੇ ਐ ਨਾ ਓ ਤੁਆਨੂੰ ਪਤਾ ਈ ਆ ਓ ਤਾਂ ਜ਼ਿਆਦਾਤਰ ਬਾਰ ਦਾ ਖਾਣਾ ਪਸੰਦ ਕਰਦੇ ਆ।
ਹਾਂ। ਪਰ ਨਈ ਬੱਚੇਆਂ ਨੂੰ ਜੇ ਬਣਾਦਾਂਗੇ ਅਸੀ ਘਰ ਤੇ ਓ ਘਰ ਦਾ ਵੀ ਖਾਣਗੇ ਉਹੀ ਚੀਜ਼ ਸੇਮ ਦੇਖੋ ਸਭ ਕੁਛ ਬਣ ਜਾਂਦਾ ਹੈਗਾ। ਘਰ ਚ ਕੋਈ ਐ ਤੇ ਨੀ ਵੀ ਕੁਛ ਨਈ ਬਣ ਸਕਦਾ, ਐ ਹੈ ਕੀ ਵੀ ਚਲੋ ਉਤਨਾ ਵਧੀਆ ਨਈ ਬਣੇਗਾ, ਥੋੜਾ ਵਧੀਆ ਤੇ ਬਣੇਗਾ ਹੀ ਕਿ ਬੱਚੇ ਖਾ ਲੈਣਗੇ।
ਹਾਂਜੀ।
ਹਾਂ ਹੋਰ ਕਿਆ
ਤੇ ਸਕੂਲ ਨਾ ਬੱਚਿਆਂ ਨੂੰ ਔਏਲ ਵਾਲਾ ਨਈ ਭੇਜਦੇ, ਚਲੋ ਫਿਰ ਵੀ ਆਪਾਂ ਤਾ ਬਣਾ ਵੀ ਦਿੰਦੇੇ ਆ ਹਨਾ, ਬੱਚਿਆਂ ਨੂੰ ਐਵੇ ਦਾ ਪਤਾ ਨਈ ਸਵਾਦ ਊ ਜਾ ਆਊਗਾ ਕੇ ਨਈ, ਕਿਉਂਕਿ ਬਾਹਰਲੇ ਮਸਾਲੇ ਤੁਆਨੂੰ ਪਤਾ ਈ ਆ। ਕੀ ਹੋਰ ਜੇ ਮਸਾਲੇ ਪਾ ਦਿੰਦੇ। ਕਿ ਬੱਚਾ ਖੁਦਮਾ- ਖੁਦ ਓਦੇ ਚਿੰਦਾਰਖੇ ਖਿੱਚਿਆ ਜਾਂਦਾ ਵਾ।
ਹਾਂ- ਹਾਂ ਬਸ ਓਨਾਂ ਨੂੰ ਫੇਰ ਓ ਬੜਾ ਅੱਛਾ ਲੱਗੇਗਾ ਬ ਬਾਰ ਦਾ ਖਾਣਾ ਹੈਗਾ ਕੇ ਹਾਏ ਮੰਮੀ ਕਿੰਨਾ- ਸਵਾਦ ਕਿੰਨਾ ਸਵਾਦ ਔਰ ਜਦ ਥੋੜੀ ਦੇਰ ਬਾਅਦ ਓਦੇ ਫਿਰ ਜਦ ਏ ਇਫੈਕਟ ਹੋਣਗੇ, ਫੇਰ ਪੇਟ ਦਰਦ ਜਾ ਫਿਰ ਜਲਨ ਜਾ ਫਿਰ ਕੁਛ। ਛੋਟੇ ਬੱਚੇਆਂ ਦਾ ਏਹੀ ਹਿਸਾਬ ਹੈਗਾ, ਫਿਰ ਜਾਓ ਜੀ ਡਾਕਟਰਾਂ ਕੋਲ।
ਚਲ ਖਾ ਲੈਂਦੇ ਹਨਾ, ਮੋਮਜ਼ ਵਿੱਚ ਰੈਡ ਮਿਰਚ ਜਾਦਾ ਹੁੰਦੀ ਐ ਤੇ ਹਨਾ, ਉਹ ਖਾ ਹਾਂਜੀ- ਹਾਂਜੀ। ਉਦੇ ਨਾਲ ਦੇਖੋ ਆਪਣੇ ਨਾਲ ਦੀ ਨਾਲ ਅੰਦਰ ਜਾ ਕੇ ਕਈਆਂ ਦੇ ਤਜਾਬ ਬਣ ਜਾਂਦਾ। ਫੇਰ ਸਾਰਾ- ਸਾਰਾ ਦਿਨ ਕੁਛ ਖਾਣ-ਪੀਣ ਨੂੰ ਅਜੀਬ।
ਮਨ ਨੀ ਕਰਦਾ ਹਾਂਜੀ- ਹਾਂਜੀ, ਉਹ ਪੇਲਾਂ ਈ ਅੰਦਰ ਜਲਣ ਜਿ ਹੋ ਗਈ ਐਸਿਡ ਬਣ ਗਿਆ ਤੇ ਫੇਰ ਓਦੇ ਨਾਲ ਔਰ ਕਿਆ।
ਫੇਰ ਓਦੇ ਨਾਲ ਦਿੱਕਤ ਵੀ ਦੇਖੋ ਬਾਅਦ ਵਿੱਚ ਕਿੰਨੀਆ
ਅਰੇ ਉਦੇ ਚ ਫਿਰ ਉਹ ਵੀ ਤੇ ਪਾਂਦੇ ਨੇ ਨਾਲ ਜੇੜਾ ਐ ਵਿਨੇਗਰ ਜੇੜਾ ਹੁੰਦਾ ਐ ਸਿਰਕਾ। ਕੋਈ ਐ ਸਿਰਕਾ ਤੇ ਸਾਨੂੰ ਖਾਣਾ ਈ ਨੀ ਚਾਈਦਾ।
ਹਾਂਜੀ।
ਹਾਂ, ਏ ਫਿਰ ਓ ਸਿਰਕੇ ਦਾ ਈ ਬਣਾਂਦੇ ਨੇ ਨਾ ਸਮਾਨ ਸਾਰਾ ਜੋ ਵੀ ਫਾਸਟ ਫੂਡ ਹੈਗਾ ਦੇਖੋ। ਜਿਵੇ ਚਾਈਨੀਜ਼ ਖਾਣਾ ਹੈਗਾ ਐ ਏ ਸਭ ਏਨਾਂ ਨੇ ਵਿੱਚ ਏ -ਈ ਪਾਣਾ ਈ ਪਾਣਾ ਹੈ ਸਿਰ ਕਾ ਹੋ ਗੇਆ, ਸੋਇਯਾ ਸੋਸ ਹੋ ਗੇਆ, ਏ ਵੈਸੇ ਏ ਓਨਾਂ ਨੂੰ ਈ ਛੂਟ ਕਰਦੇ, ਏ ਸਾਡੇ ਵਰਗੇ ਨੀ ਖਾ ਸਕਦੇ ਹੈਗੇ।
ਹਾਂਜੀ- ਹਾਂਜੀ ਏ ਤਾਂ ਐ, ਬਾਕੀ ਓਨਾਂ ਦਾ ਦੇਖ ਓ- ਓ ਤਾਂ ਮਤਲਬ ਕੀ ਆਪਦੇ ਹਿਸਾਬ ਨਾਲ ਜੇੜੀਆਂ ਚੀਜ਼ਾਂ ਉਹਨਾਂ ਨੂੰ ਵਧੀਆ ਲੱਗਦੀਆਂ ਉਹੀ ਓ ਬਣਾ ਕੇ ਖਾਂਦੇ ਆ, ਪਰ ਆਪਾਂ ਦੇਖੋ ਕਦੇ ਕਦਾਈ ਆ ਖਾਣੀਆਂ ਚੀਜ਼ਾਂ ਉਹ ਵਾਲੀਆਂ ਆਪਾਂ ਨੂੰ ਜਿਆਦਾਤਰ, ਹਾਂਜੀ। ਜੀ ਹਾਂਜੀ, ਕਿਉਂਕਿ ਜਿਆਦਾਤਰ ਆਪਾਂ ਘਰ ਦੀਆਂ ਚੀਜ਼ਾਂ ਜ਼ਾਦਾ ਖਾਂਨੇ ਆ ਜਿਦੇ ਕਰਕੇ ਆਪਾਂ ਨੂੰ ਫਿਰ ਉਹ ਦਿੱਕਤ ਆਉਂਦੀ ਐ, ਬਾਰਲੀਆਂ ਚੀਜ਼ਾਂ ਖਾਣ 'ਚ।
ਹਾਂ। ਹੋਰ ਦੱਸੋ? ਸ਼ੋਪਿੰਗ-ਸ਼ੂਪਿੰਗ ਦੇ ਬਾਰੇ ਦੱਸੋ? ਸ਼ੋਪਿੰਗ ਕਿੱਥੋਂ ਕਰਦੇ ਜੇ, ਔਨਲਾਈਨ ਜਾਂ ਔਫਲਾਈਨ।
ਬਾਜ਼ਾਰ ਜਾ ਕੇ ਈ ਕਰਦੇ ਆ, ਖ਼ਰੀਦਦਾਰੀ ਤਾਂ।
ਅੱਛਾ-ਅੱਛਾ।
ਹਾਂਜੀ, ਕਿਉਂਕਿ ਬਾਜ਼ਾਰ ਜਾ ਕੇ ਨਹੀਂ ਖਰੀਦਦੇ ਆ। ਪਰ ਬਹੁਤ ਘੱਟ ਚੀਜ਼ਾਂ, ਜਿਵੇਂ ਕਿ ਦੇਖੋ ਜਾਂ ਅਸੀਂ ਘਰ ਵਾਸਤੇ ਕੋਈ ਚੀਜ਼ ਮੰਗਉਣੀ ਐ ਨਾ। ਉਵੇਂ ਪਰ ਕੱ ਕੱਪੜੇ ਦੀ ਸ਼ੋਪਿੰਗ ਘੱਟ, ਬਹੁਤ ਘੱਟ ਮੈਂ ਕੱਪੜਾ ਖ਼ਰੀਦੀ ਆ। ਕਿਉਂਕਿ ਵਧੀਆ ਨੀ ਆਉਂਦਾ।
ਹਨਾ। ਇਹਦੇ 'ਚ ਤੇ ਸਭ ਦੀ ਕੰਪਲੇਂਟ ਹੈਗੀ।
ਹਾਂਜੀ-ਹਾਂਜੀ, ਕਿਉਂਕਿ ਦਖਾ ਕੁਛ ਹੋਰ ਦਿੰਦੇ ਆ, ਹਨਾ। ਭੇਜ ਕੁਛ ਹੋਰ ਦਿੰਦੇ ਆ ਉਹ। ਫਿਰ ਉਹਦੇ ਕਰਕੇ ਵਧੀਆ ਨੀ ਲੱਗਦਾ।
ਪਹਿਲੇ-ਪਹਿਲੇ ਉਹਨਾਂ ਨੂੰ ਅ ਮ ਪਹਿਲੇ ਤੇ ਦਿਖਾਣਗੇ ਬੜਾ ਅੱਛਾ ਸਕਰੀਨ ਉੱਪਰ ਔਰ ਜਦ ਅਸੀਂ ਇਹ ਮੰਗਵਾਂਗੇ ਤੇ ਫੇਰ ਉਹ ਸਾਨੂੰ ਕਈ ਵਾਰ ਨਹੀਂ ਪਸੰਦ ਆਂਦਾ।
ਹਾਂਜੀ, ਇਹ ਹਾ। ਬਾਦ ਵਿੱਚ ਦੇਖੋ, ਫਿਰ ਆਪਾਂ ਨੂੰ ਐਵੇਂ ਲੱਗਦਾ। ਹਾਂਜੀ, ਇਦੋਂ ਚੰਗਾ ਤਾਂ ਜਾ ਕੇ ਲਿਆਉਦੇ।
ਹਾਂ-ਹਾਂ। ਔਰ, ਵੈਸੇ ਹੋਰ-ਹੋਰ ਹਾਂ, ਨਹੀਂ ਕਈ ਜਗ੍ਹਾ ਤੇ ਦੇਖੋ, ਅੱਛਾ ਵੀ ਮਿਲਦਾ ਜੇ ਸਮਾਨ। ਜਿਵੇਂ ਕਿ ਅਸੀਂ ਗਰੋਸਰੀ ਵਗੈਰਾ ਖਰੀਦੀਏ। ਉਹ ਤੇ ਬਿਲਕੁਲ ਵਧੀਆ ਸਮਾਨ ਆਂਦਾ ਹੈਗਾ।
ਪਰ ਦੇਖੋ, ਮੈਂ ਤਾਂ ਜਿੰਨੇ ਵਾਰੀ ਵੀ। ਮਤਲਬ ਕਿ ਦੋ-ਤਿੰਨ ਵਾਰ ਬੈਡਸ਼ੀਟਾਂ ਮੰਗਾਈਆਂ ਹਨਾ, ਕੋਟਨ ਦੀਆਂ। ਜਮਾਂ ਬੇਕਾਰ ਆਈਆਂ। ਹੋਰ ਈ ਨਾਈਲੋਣ ਕੱਪੜੇ ਦੀਆਂ ਆਗੀਆਂ।
ਉਹ ਨੀ, ਚੱਲਦਾ ਨੀ ਨਾ।
ਹਾਂਜੀ-ਹਾਂਜੀ।
ਉਹ ਦਿਖਾਂਦੇ ਕੁਛ ਹੋਰ ਨੇ। ਫਿਰ ਭੇਜਦੇ ਕੁਛ
ਹਾਂਜੀ-ਹਾਂਜੀ। ਇਸ ਲਈ ਦੇਖੋ, ਮੈਨੂੰ ਤਾਂ ਜਾ ਕੇ ਵਧੀਆ ਲੱਗਦਾ ਹੈਗਾ, ਵੀ ਉੱਥੇ ਜਾਓ ਜੀ। ਨਾਲੇ ਤਾਂ ਦੇਖੋ, ਜੇਕਰ ਆਪਾਂ ਘਰਦਿਆ ਨਾ ਜਾਵਾਂਗੇ, ਹਨਾ। ਥੋੜਾ ਟਾਈਮ ਸਪੇੰਡ ਵੀ ਹੋ ਜਾਂਦਾ। ਫਿਰ ਨਾਲੇ ਆਪਾਂ ਨੂੰ ਮਜ਼ਾ ਵੀ ਆਉਂਦਾ, ਵੱਖਰਾ।
ਹਾਂ, ਉਹ ਤੇ ਹੈਈ।
ਜੇ ਆਪਾਂ ਨੂੰ ਇੱਕ ਚੀਜ਼ ਪਸੰਦ ਨੀ ਆਈ। ਦੂਜੀ ਦੁਕਾਨ ਤੇ ਜਾ ਵੜਦੇ ਆ ਆਪਾਂ। ਜੇ ਦੂਜੀ ਤੇ ਨੀ ਪਸੰਦ ਆਈ ਤੀਜੀ ਤੇ
ਹਾਂ।
ਬਾਕੀ ਆਪਸ ਵਿੱਚ ਰਲ-ਮਿਲ ਕੇ ਰਹਿਣ ਨਾ ਪਿਆਰ ਵੱਧਦਾ ਵਾ।
ਹਾਂਜੀ।
ਹੋਰ ਤੁਸੀਂ ਦੱਸੋ?
ਔਰ ਅਸੀਂ ਬਸ ਠੀਕ ਹੈਗੇ ਆ। ਅਸੀਂ, ਮੈਂ ਤੇ ਕਰਦੀ ਆ ਸ਼ੋਪਿੰਗ ਔਨਲਾਈਨ। ਪਰ ਮੈਂ ਸਿਰਫ਼ ਗਰੋਸਰੀ ਦੀ ਹੀ ਕਰਦੀ ਆ ਸ਼ੋਪਿੰਗ। ਜਿਆਦਾ ਤੇ ਮੈਨੂੰ ਉਹਦਾ ਈ ਸਮਾਨ ਪਸੰਦ ਆਂਦਾ ਸਾਰਾ। ਜੋ ਵੀ ਜਿਵੇਂ ਕਿ ਚਾਏ ਵਗੈਰਾ ਵਾਸਤੇ, ਨਮਕੀਨ, ਬਿਸਕਿਟਸ ਮੰਗਾਂਣੇ ਨੇ। ਉਹ ਓ ਤੇ ਰੇਟ ਵੀ ਉਹਦਾ, ਔਫਰ ਇੱਚ ਕਈ ਵਾਰ ਹੁੰਦੇ ਨੇ। ਕਈ ਵਾਰ ਵੈਸੇ ਈ। ਉਹ ਸਾਨੂੰ ਮਾਰਕੀਟ 'ਚੋਂ ਨੀ ਮਿਲਦੇ ਹੈਗੇ। ਪਰ ਉਹ ਸਾਨੂੰ ਉੱਥੇ ਔਨਲਾਈਨ ਮਿਲ ਜਾਂਦੇ ਜੇ। ਜਿਵੇਂ ਜਿਵੇਂ ਕਿ ਅਸੀਂ ਸੀਟ ਟੀ ਮੋਲ ਤੋਂ ਮੰਗਾਣਾ ਹੋਏ। ਜਾਂ ਕਿ ਫਲਿੱਪਕਾਡ ਤੋਂ ਮੰਗਾਲੋ। ਐਂਨਾਂ ਤੋਂ ਤਹਾਨੂੰ ਗ੍ਰੋਸਰੀ ਬਾਜ਼ਾਰ ਨਾਲੋਂ ਪ‌ਏ ਕੋਈ ਕੋਈ ਸਮਾਨ ਤੇ ਕਾਫ਼ੀ, ਕੰਮ ਪ੍ਰਾਈਜ਼ ਤੇ ਮਿਲਦਾ ਹੈਗਾ। ਓਦੇ 'ਚ ਸਾਨੂੰ ਫ਼ਾਇਦਾ ਵੀ ਹੈਗਾ ਗਾ। ਵੀ ਚਲੋ, ਘਰ ਬੈਠੇ-ਬਿਠਾਏ ਸਮਾਨ ਵੀ ਮਿਲ ਗਿਆ। ਔਰ, ਹਾਂਜੀ ਹਾਂ। ਰੇਟ ਵਾਈਜ਼ ਵੀ ਸਈ ਮਿਲਗੇ। ਹਾਂਜੀ, ਸਸ਼੍ਰੀਕਾਲ।